ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ ਕਿੱਦਾਂ?
ਵਧੀਆ ਜੀ ਤੁਸੀਂ ਦੱਸੋ ਠੀਕ ਹੋ?
ਹਾਂਜੀ-ਹਾਂਜੀ ਵਧੀਆ-ਜੀ ਵਧੀਆ।
ਵਧੀਆ ਜੀ ਘਰ ਪਰਿਵਾਰ ਠੀਕ ਹੈ।
ਵਧੀਆ।
ਹੈਲੋ।
ਤੁਸੀਂ ਦੱਸੋ? ਹਾਂਜੀ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ, ਤੂਸੀਂ?
ਕੁਛ ਨੀ ਜੀ, ਹਲੇ- ਹਲੇ ਰੋਟੀ, ਸਬਜ਼ੀ ਬਣਾ ਕੇ ਹਟੇ ਆ। ਅੱਜ ਦਾਲ ਚਾਵਲ ਬਣਾਏ ਨੇ। ਵਧੀਆ ਤੁਸੀਂ ਆਪਣਾ ਦੱਸੋ ਖਾਲੀ ਰੋਟੀ ਤੁਸੀਂ?
ਹਾਂਜੀ- ਹਾਂਜੀ। ਹਾਂਜੀ ਆਪਾਂ ਖਾਲੀ। ਹਾਂਜੀ ਆਪਾਂ ਖਾ ਲਈਏ। ਆਪਾਂ ਅਸੀਂ ਅੱਜ ਕੜੀ ਬਣਾਈ ਏ।
ਅੱਛਾ ਜੀ, ਠੀਕ ਹੈ ਜੀ, ਤੁਸੀਂ ਬਣਾ ਲੈਂਦੇ ਹੋ?
ਹਾਂਜੀ-ਹਾਂਜੀ।
ਠੀਕ ਹੈ ਜੀ ਹੋਰ ਦੱਸੋ
ਵਧੀਆ ਜੀ ਹਾਂਜੀ ਆਪਾਂ ਗਏ ਸੀ। ਘੁੰਮਣ ਆਪਾਂ ਅੰਮਰਸਰ ਗਏ ਸੀ-ਆਪਾਂ ਅੰਮ੍ਰਿਸਰ ਗਏ ਸੀ। ਹਾਂਜੀ, ਤੁਸੀਂ ਨੀ ਕੱਦੇ ਗਏ?
ਨਹੀਂ ਅਸੀਂ ਤੇ ਖਾਲੀ ਦੇਹਰਾਦੂਨ ਵਾਲੀ ਸਾਈਡ ਗਏ ਸੀ। ਉਹ ਵੀ ਬੱਚਿਆਂ ਦੀ ਛੁੱਟੀਆਂ ਪਈਆਂ ਨਾ। ਬੜਾ ਜਿੱਦ ਕਰ ਰਹੇ ਸੀਗੇ। ਕਿ ਛੁੱਟੀਆਂ ਪਈਆਂ ਨੇ ਮੰਮੀ ਕਿਤੇ ਘਮਾ ਹੀ ਲਿਆਓ। ਘਮਾਈ ਲਿਆਓ। ਫੇਰ ਦੇਹਰਾਦੂਨ ਵਾਲੀ ਸਾਈਡ ਗਏ ਔਰ ਨਾਨਕੇ ਗਏ ਸੀ। ਆਪਣੇ ਪੰਜਾਬ ਵਾਲੀ ਸਾਈਡ।
ਅੱਛਾ-ਅੱਛਾ।
ਹਾਂਜੀ ਹੋਰ ਤੁਹਾਡੇ ਦਰਸ਼ਨ ਵਧੀਆ ਹੋ ਗਏ।
ਹਾਂਜੀ, ਬਹੁਤ ਵਧੀਆ ਬਹੁਤ ਬਹੁਤ ਵਧੀਆ ਸ਼ੁਕਰ ਏ ਮਾਲਕ ਦਾ ਜੀ। ਬਹੁਤ ਵਧੀਆ ਦਰਸ਼ਨ ਦਿੱਤੇ ਨੇ ਬਾਬਾ ਜੀ ਨੇ। ਹਾਂਜੀ।
ਚਲੋ ਤੇ, ਕਿੰਨੇ ਵਜੇ ਦਰਬਾਰ ਖੁੱਲਦਾ ਉੱਧਰ।
ਹਾਂਜੀ, ਸਵੇਰੇ ਖੁੱਲ ਜਾਂਦਾ ਅੰਮ੍ਰਿਤ ਵੇਲੇ ਜੀ।
ਅੱਛਾ ਜੀ, ਕਈ ਕਹਿੰਦੇ ਨੇ ਨਾ ਢਾਈ ਵਜੇ ਖੁੱਲਦਾ ਹੈ, ਜਾਂ ਤਿੰਨ, ਸਾਢੇ ਤਿੰਨ ਖੁੱਲਦਾ ਜੇ
ਹਾਂਜੀ-ਹਾਂਜੀ ਅੰਮ੍ਰਿਤ ਵੇਲੇ ਖੁਲੱ ਜਾਂਦਾ ਜੀ। ਦਰਬਾਰ ਤਾਂ ਚੌਵੀ ਘੰਟੇ ਖੁੱਲਿਆ ਖੁੱਲਿਆ ਬਾਬਾ ਜੀ ਦਾ। ਜਦੋਂ ਮਰਜ਼ੀ ਜਾਓ।
ਨਹੀਂ ਹਾਂਜੀ-ਹਾਂਜੀ ਉਹ ਤੇ ਹੈ ਹੀ ਹੈ। ਨੀ ਵਧੀਆ ਗੱਲ ਅਸੀਂ ਵੀ ਇੱਕ ਵਾਰੀ ਗਏ ਸੀ ਜੂਨ ਜੁਲਾਈ ਚ। ਤੇ ਰਸ਼ ਸੀ ਬਹੁਤ। ਤ ਜ਼ਿਆਦਾ ਸੀਗਾ ਬੱਚੇ ਛੋਟੇ ਸੀਗੇ ਤੇ ਇਹ ਜਾਇਆ ਨੀ ਗਿਆ। ਇਹਨਾਂ ਨੇ ਤੰਗ ਹੀ ਬਹੁਤ ਕੀਤੀ ਤਾਂ, ਅਸੀਂ ਜਾਣਾ ਸੀ ਅੱਗੇ ਸ਼ਹੀਦਾਂ ਸਾਹਿਬ। ਚੁਪਾਰਾ ਸਾਹਿਬ ਲਗਾਉਣ।
ਹਾਂਜੀ-ਹਾਂਜੀ ਫੇਰ ਗਏ ਨਹੀਂ ਤੁਸੀਂ?
ਨਹੀਂ ਗਏ ਆ ਬਾਬਾ ਜੀ ਨੇ ਬੁਲਾ ਵੀ ਲਿੱਤਾ। ਚੁਪਹਿਰਾ ਸਾਹਿਬ ਅੱਧਾ ਲਗ ਵੀ ਗਿਆ ਹੈ। ਅਤੇ ਬੱਚੇ ਇੰਨਾ ਰੋਏ ਨੇ ਬਹੁਤ ਜ਼ਿਆਦਾ। ਹਾਰ ਕੇ ਅਸੀਂ ਫੇਰ ਉੱਠੀ ਗਏ। ਮਾਫ਼ੀ ਮੰਗ ਲਣੀ ਬਾਬਾ ਜੀ ਕੋਈ ਗੱਲ ਨਹੀਂ ਦੁਬਾਰਾ ਬੁਲਾਉਂਗੇ ਫੇਰ ਸਹੀ।
ਹਾਂਜੀ- ਹਾਂਜੀ।
ਕਿਉਂਕਿ ਦੋਨੇ ਬੱਚੇ ਛੋਟੇ ਨੇ। ਇੱਕ ਡੇਢ ਸਾਲ ਦਾ, ਇੱਕ ਛੇ ਮਹੀਨੇ ਦਾ। ਜਦੋਂ ਮੇਰੀ ਕੁੜੀ ਤੇ ਉਸ ਟਾਈਮ ਗਏ ਸੀਗੇ। ਤੇ ਫੇਰ ਤੁਹਾਨੂੰ ਪਤਾ ਗਰਮੀ ਬਹੁਤ। ਜੂਨ -ਜੁਲਾਈ ਦਾ ਮਹੀਨਾ ਸੀ। ਆਸੀ ਤੇ ਸ਼ੌਂਕ- ਸ਼ੌਂਕ ਚਲੇ ਗਏ ਚਲੋ ਘੁੰਮਾਵਾਂਗੇ। ਗੇ ਨਾਲੇ ਮੱਥਾ ਟੇਕ ਆਵਾਂਗੇ, ਨਾਲੇ ਕਦੀ ਗਏ ਨੀ ਵੇਖਿਆ ਨੀ ਗਾ। ਉਹ ਸਾਨੂੰ ਥੋੜੀ ਨਾ ਪਤਾ ਸੀ ਕਿ, ਅੱਗੇ ਜਾ ਕੇ ਐਵੇਂ ਕੰਮ ਹੋ ਜਾਣਾ। ਅੱਗੋਂ ਟ੍ਰੇਨ ਚ ਵੀ ਇੰਨਾ ਰਸ਼।
ਹਾਂਜੀ -ਹਾਂਜੀ ਛੁੱਟਿਆਂ ਹੀ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਨਾ।
ਉਹੀ ਤੇ ਗਲਤੀ ਹੋ ਗਈ ਨਾ, ਅਸੀਂ ਤੇ ਵੈਸੇ ਚਲੇ ਗਏ ਚਲੋ। ਘੁੰਮ ਆਵਾਂਗੇ ਔਰ ਸਾਡਾ ਹੈ ਵੀ ਬੁਕਿੰਗ ਤੇ ਸੀਗਾ। ਬੁਕਿੰਗ ਚ ਵੀ ਇੰਨਾ ਰਸ਼ ਸੀਗਾ।
ਹਾਂਜੀ- ਹਾਂਜੀ ਛੁਟੀਆ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਉੱਥੇ
ਹਾਂਜੀ ਔਰ ਛੁੱਟੀਆਂ ਹੋਣ ਚਾਹੇ ਦਿਨ ਤਿੳਹਾਰ ਹੋਵੇ। ਚਾਹੇ ਕੋਈ ਕੁਛ ਵੀ ਹੋ ਜਾਏ ਉੱਥੇ ਬਾਬਾ ਜੀ ਦਾ ਜਿਵੇ ਕੋਈ ਦਿਹਾੜਾ ਦਿਉੜਾ ਮਨਾਣੇ ਨੇ। ਤਾਂ ਵੀ ਰਸ਼ ਬਹੁਤ ਅਗਰ ਕੋਈ ਜਿਵੇਂ ਲਗਾ ਲਓ ਦਿਵਾਲੀ ਏ। ਹੋਲੀ ਏ ਉੱਥੇ ਤਾਂ ਵੀ ਰਸ਼ ਉੱਥੇ ਚੌਵੀ ਮਤਲਬ ਬਾਰਾਂ ਚੌਵੀ ਮਹੀਨੇ ਹਰ ਘੰਟੇ ਰਸ਼ ਈ ਰਸ਼ ਉਥੇ ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਫਿਰ ਉੱਥੇ ਮਤਲਬ ਸ਼ਹੀਦਾ ਸਾਹਿਬ ਵੀ ਗਏ ਸੀ।
ਹਾਂਜੀ ਆਪਾਂ ਸ਼ਹੀਦਾਂ ਸਾਹਿਬ ਗੁਰਦੁਆਰੇ ਗਏ ਸੀ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵੀ ਗਏ ਸੀ ਆਪਾਂ
ਅੱਛਾ ਜੀ ਚੁਪਹਿਰਾ ਕੱਟਿਆ ਹੋਣਾ ਫੇਰ
ਹਾਂਜੀ ਉੱਥੇ ਅਸੀਂ ਪਾਠ ਕਰਕੇ ਆ ਗਏ ਸੀ।
ਅੱਛਾ ਜੀ ਠੀਕ ਹੈ ਜੀ ਨਹੀਂ ਚਲੋ ਵਧੀਆ ਗੱਲ ਏ ਹੋਣਾ ਵੀ ਚਾਹੀਦਾ ਜੀ।
ਹਾਂਜੀ ਇਹ ਵੀ ਜ਼ਰੂਰੀ ਹੈਗਾ ਜੀ।
ਬਿਲਕੁਲ ਜੀ ਬਿਲਕੁਲ ਇਹਨਾਂ ਬਿਨਾਂ ਕਿੱਥੇ ਆ ਇਹ ਵੀ ਤੁਸੀਂ ਮੰਨੋਗੇ ਕੋਈ ਤੇ ਅੱਜ ਕੱਲ ਕੋਈ ਨੀ ਕਰਦਾ ਏਨਾ
ਹਾਂਜੀ- ਹਾਂਜੀ
ਇਹ ਤੇ ਕੋਈ ਆ ਗਿਆ ਠੀਕ ਏ ਇਹ ਤੇ ਕੋਈ ਗੱਲ ਨੀ ਅੱਜ ਕੱਲ ਨਾ ਹਰ ਇੱਕ ਬੰਦਾ ਆਪਣੇ ਘਰ 'ਚੋ ਪਾਠ ਕਰ ਲਿਆ ਇਹੀ ਬਹੁਤ ਏ ਇਹ ਵੀ ਕਰਮ ਵਾਲੇ ਹੁੰਦੇ ਨੇ ਜਿਹੜੇ ਗੁਰਦੁਆਰੇ ਜਾਂਦੇ ਨੇ। ਪਾਠ ਕਰਦੇ ਨੇ ਚੁਪਹਿਰਾ ਸਾਹਿਬ ਕੱਟਦੇ ਨੇ ਇਹ ਤੁਸੀਂ ਕਰਮਾ ਵਾਲੇ ਓ।
ਇਹ ਤਾਂ ਗੱਲ ਹੈਗੀ ਦੇਖੀ ਜੀ ਬਾਬਾ ਜੀ ਉਹਨੂੰ ਹੀ ਦਿੰਦੇ ਨੇ ਜੇ ਜਿਹੜਾ ਕਰ ਸਕਦਾ।
ਬਿਲਕੁਲ ਜੀ ਬਿਲਕੁਲ ਇਹ ਤੇ ਹੈ ਈ ਏ। ਅਸੀ ਵੀ ਪਹਿਲੇ ਕੱਟ ਸੀਗੇ ਮੈਂ ਪਹਿਲੇ ਇੱਥੇ ਸਾਡੇ ਬੁੜਿਏ ਸਾਹਿਬ ਗੁਰਦੁਆਰਾ ਹੈਗਾ ਪਹਿਲਾਂ ਮੈਂ ਉੱਥੇ ਜਾਂਦੀ ਸੀਗੀ। ਚਾਰ ਪਤਾ ਨਹੀਂ ਪੰਜ ਚੁਪਿਹਰਾ ਥ ਮੈਂ ਕੱਟੇ ਨੇ ਉਸ ਤੋਂ ਬਾਅਦ ਛੇਵਾਂ ਮੈਂ ਸ਼ੁਕਰਾਨਾ ਦਿੱਤਾ ਅਤੇ ਉਸ ਤੋਂ ਬਾਅਦ ਮੇਰੇ ਬੱਚੇ ਤੰਗ ਬਹੁਤ ਕਰਦੇ ਸੀ ਫਿਰ ਮੈਂ ਘਰ ਹੀ ਕੀਤੇ ਸੀਗੇ ਘਾਰ ਕਰੇ ਨੇ। ਪਰ ਉਹ ਖੁੱਲ੍ਹੇ ਰੱਖੇ ਸੀ ਉਹਦਾ ਨਾ ਕੋਈ ਸ਼ੁਕਰਾਨਾ ਔਰ ਨਾ ਹੀ ਸੁੱਖਿਆ ਸੀ ਕਿ ਮੈਂ ਇਨੇ ਰੱਖ
ਹਾਂਜੀ- ਹਾਂਜੀ ਪਤਾ ਕੀ ਗ੍ਰਸਤੀ ਵਾਲਾ ਬੰਦਾ ਐਵੇਂ ਹੁੰਦਾ ਨਾ ਗ੍ਰਸ ਚਲੇ ਬੰਦੇ ਨੇ ਨਾ ਸਭ ਦੇਖ ਕੇ ਚੱਲਣਾ ਪੈਂਦਾ ਨਾ ਫਿਰ ਬਾਬਾ ਜੀ ਕਹਿੰਦੇ ਗ੍ਰਸ ਵੀ ਜਰੂਰੀ ਹੈਗੀ ਆਪਣੀ ਗ੍ਰਸਤੀ ਵੀ ਦੇਖਣੀ ਚਾਹੀਦੀ ਜੀ।
ਸਭ ਤੋਂ ਪਹਿਲੇ ਤੁਸੀਂ ਮੰਨੋ ਗੇ ਗੁਰੂ ਘਰ ਆਪਣਾ ਇਹੀ ਏ ਜੇ ਇਹਨੂੰ ਸਵਾਰ ਕੇ ਰੱਖਾਂਗੇ ਤੇ ਸਭ ਕ ਸੇ ਸਹੀ ਏ ਫਰੈ ਇਹ ਵੀ ਕੋਈ ਕੋਈ ਸਮਝਦਾ ਨੀ ਤੇ ਅੱਜ ਕੱਲ ਪਤਾ ਕੀ ਕਰਦੇ ਨੇ ਘਰ ਦਾ ਕੰਮ ਛੱਡ ਕੇ ਪਹਿਲੇ ਗੁਰਦੁਆਰੇ ਪਹੁੰਚ ਜਾਂਦੇ ਨੇ। ਗੁਰਦੁਆਰੇ ਦੀ ਸੇਵਾ ਕਰਦੇ ਨੇ ਉਹ ਫਿਰ ਰੱਬ ਵੀ ਕਿੱਥੇ ਤੁਸੀਂ ਮੰਨੋਗੇ ਜਿਹੜਾ ਹੁਣ ਪ੍ਰਾਹੁਣਾ ਆ ਜੇ ਜਾਂ ਕੋਈ ਗੈਸਟ ਆ ਜਾ ਇਹ ਵੀ ਇੱਕ ਰੱਬ ਦਾ ਰੂਪ ਹੁੰਦਾ ਆ ਪਰ ਇਹ ਵੀ ਕੋਈ ਨਾ ਕੋਈ ਸਮਝੇ। ਕੋਈ ਸਮਝੇ ਤਾਂ ਨੀ ਤੇ ਅੱਜ ਕੱਲ ਦੇ ਕਿਥੇ ਉਹ ਕਹਿਣਗੇ ਕੋਈ ਕਈ ਆਂਦੇ ਅੱਜ- ਕੱਲ੍ਹ ਮੂੰਹ ਬਣਾਉਣ ਲਗ ਜਾਂਦੇ ਨੇ।
ਹਾਂਜੀ-ਹਾਂਜੀ ਆ ਗਏ ਨੇ ਹਾਂਜੀ-ਹਾਂਜੀ ਅੱਜ ਕੱਲ ਕੋਈ ਕਿਸੇ ਦੇ ਘਰ ਚਲਾ ਜਾਂਦਾ ਏ। ਪਹਿਲੇ ਮੂੰਹ ਬਣਾ ਲੈਂਦੇ ਨੇ।
ਉਹੀ ਚੀਜ਼ ਹੈ ਨਾ ਉਹਨਾਂ ਨੇ ਸਿੱਧਾ ਮੂੰਹ ਤੇ ਬਾਅਦ 'ਚ ਦੇ ਨਾ ਪਹਿਲੇ ਮੂੰਹ ਬਣ ਜਾਂਦਾ ਫਰ ਅਗਲਾ ਬੰਦਾ ਵੀ ਸਮਝ ਜਾਂਦਾ। ਉਹ ਪਹਿਲੇ ਟਾਈਮ ਚੰਗੇ ਹੁੰਦੇ ਪਹਿਲੇ ਮਹੀਨਾ- ਮਹੀਨਾ ਡੇਢ- ਡੇਢ ਮਹੀਨਾ ਸਾਰੇ ਰਹਿ ਵੀ ਲੈਂਦੇ ਸੀ। ਕੋਈ ਪਰਵਾਹ ਨਹੀਂ ਸੀ ਹੁੰਦੀ ਮਹਿੰਗਾਈਆਂ ਨਹੀਂ ਸੀ ਹੁੰਦੀਆਂ ਖਰਚੇ ਨਹੀਂ ਸੀ ਹੁੰਦੇ ਹੁਣ ਅੱ ਅੱਜ ਕੱਲ ਤੁਸੀਂ ਸਿਲੰਡਰ ਹੀ ਵੇਖ ਲਓ ਅੱਠ ਸੌ ਅੱਸੀ ਨੱਬੇ ਦੇ ਕੋਲ- ਕੋਲ ਹੋਇਆ ਪਿਆ ਜੇ
ਹਾਂਜੀ
ਅੱਠ ਸੋ ਅੱਸੀ ਨੱਬੇ ਦੇ ਕੋਲ ਹੋਇਆ ਵ ਸਿਲੰਡਰ ਅੱਜ ਅਸੀਂ ਪੁੱਛਿਆ ਪਹਿਲੇ ਤਾਂ ਪਹਿਲੇ ਪੁੱਛਿਆ ਸੀ ਅੱਠ ਸੌ ਦਾ ਕਹਿ ਰਿਹਾ ਸੀ ਅੱਠ ਸੌ ਅੱਸੀ ਹੁਣ ਨੌ ਸੌ ਅੱਸੀ ਦਾ ਕਹਿ ਰਿਹਾ।
ਹਾਂਜੀ- ਹਾਂਜੀ ਹਰ ਚੀਜ਼ ਤੇ ਮਹਿੰਗਾਈ ਹੋ ਰਹੀ ਜੀ।
ਹਾਂਜੀ ਹੁਣ
ਪਹਿਲੇ ਮਹਿੰਗਾਈ ਨਹੀਂ ਸੀ ਹੁਣ ਮਹਿੰਗਾਈ ਹੋ ਗਈ ਜੀ।
ਬਹੁਤ ਚੀਨੀ ਵੇਖ ਲਓ ਕਿੱਥੇ ਤੇਈ ਰੁਪਏ ਕਿੱਲੋ ਜਾਂ ਪੱਚੀ ਰੁਪਏ ਕਿੱਲੋ ਮਿਲਦੀ ਪੰਜਾਹ ਕਿੱਲੋ ਚੀਨੀ ਹੋਈ ਵੀ ਜੇ
ਹਾਂਜੀ ਦੇਖੋ ਹੁਣ ਕੀ ਕਰਦੀ ਸਰਕਾਰ
ਸਰਕਾਰ ਨੇ ਤੇ ਬਹੁਤ ਬੁਰਾ ਹਾਲ ਕੀਤਾ ਪਿਆ ਬੇੜਾਗਰ ਕੀਤਾ ਪਿਆ ਦੁਨੀਆਂ ਦਾ ਜੀਨ ਥੋੜੀ ਨਾ ਦੇਣਾ ਹੈ। ਆਟਾ ਵੀ ਇੰਨਾ ਮਹਿੰਗਾ ਕੀਤਾ ਪਿਆ ਕਣਕ ਜਿਨਾਂ ਨੂੰ ਦੇਖ ਲੋ ਕਹਿੰਦੇ ਨੇ ਨਾ ਰੱਬ ਰੱਜਿਆਂ ਨੂੰ ਰਜ ਜਾਂਦਾ ਉਹ ਕੰਮ ਹੋਇਆ ਸਰ ਕਾਰ ਵੀ ਰੱਜਿਆਂ ਨੂੰ ਰਜਾਈ ਜਾਂਦੀ ਹੈ ਜਿਨਾਂ ਕੋਲ ਗੱਡੀਆਂ ਕਾਰਾਂ ਹੈਗੀਆਂ ਨੇ ਉਹਨਾਂ ਨੂੰ ਜਾਂਦੇ ਨੇ ਜਿਨਾ ਕੋਲ ਕੁਛ ਨੀ ਆ ਉਹਨਾ ਨੂੰ ਕਣਕ ਨੀ ਇਨੀ ਸਹੂਲਤ ਨੀ ਹੈ।
ਹਾਂਜੀ ਦੇਖੋ ਆਪਣਾ ਕਮਾਂਗੇ ਆਪਣਾ ਲੈਣਾ ਹੈ। ਫਿਰ ਵੀ ਸਰਕਾਰ ਨੂੰ ਦਿੱਕਤ ਹੈਗੀ ਜੀ ਸਰਕਾਰ ਕਹਿੰਦੀ ਤੁਹਾਡੇ ਕੋਲ ਇਹ ਵੀ ਹੈਗਾ ਤੇ ਇਹ ਵੀ ਹੈਗਾ।
ਬਿਲਕੁਲ ਜੀ ਇਹ ਪਤਾ ਕੀ ਕਰਦੇ ਨੇ ਜਿਹੜਾ ਜਿਹਨਾਂ ਨੂੰ ਨਹੀਂ ਦੇ ਰਾਸ਼ਨ -ਰੂਸ਼ਨ ਇਹ ਆਪਣੇ ਕੋਲ ਰੱਖ ਲੈਂਦੇ ਨੇ ਇਹਨਾਂ ਨੇ ਆਪਣੇ ਉੱਥੇ ਤਾਂ ਨਾਮ ਚਾੜੇ ਹੀ ਹੈ। ਕਿ ਹਾਂ ਵੀ ਮਤਲਬ ਇਹਨਾਂ ਨੂੰ ਜਾ ਰਹੇ ਆ ਇਝੇ ਪਰ ਆਉਂਦਾ ਕਿੱਥੇ ਆਪਣੇ ਕੋਲ ਰੱਖ ਲੈਂਦੇ। ਇਹਨਾਂ ਨੂੰ ਤਾਂ ਸਗੋਂ ਬੈਨੀਫਿਟ ਏ ਇਹਨਾਂ ਨੂੰ ਤਾਂ ਫਾਇਦਾ ਆ।
ਹਾਂਜੀ
ਪਰ ਕਿੱਥੇ ਮੰਨਦਾ ਅੱਜ ਕੱਲ ਕੋਈ ਅੱਜ ਕੱਲ ਤੇ ਬਹੁਤ ਹੀ ਸ਼ੋਪਿੰਗ ਕਰਨ
ਅੱਜ ਕੱਲ ਬਸ ਪੈਸੇ ਵਾਲਿਆਂ ਦਾ ਹੀ ਹੈਗਾ ਸਭ ਕੁਛ
ਬਿਲਕੁਲ ਬਿਲਕੁਲ
ਤਾਂ
ਤੁਸੀਂ ਮੰਨੋਗੇ ਕੱਲ ਨਾ ਸਾਡੇ ਸਾਰੇ ਮਹੱਲੇ ਵਿੱਚ ਨਾ ਲਾਈਟ ਚਲੇ ਗਈ ਸੀਗੀ ਬਹੁਤ ਬੁਰਾ ਹਾਲ ਸੀਗਾ ਤੇ ਇੱਕ ਸਾਡੇ ਬੈਗ ਸਾਈਡ 'ਤੇ ਮਹੱਲਾ ਹੈਗਾ ਉਹਨਾਂ ਨੇ ਨਾ ਆਪਣੀ ਤਾਰ ਠੀਕ ਕਰਾ ਲਈ ਤੇ ਸਾਡੀ ਨੀ ਕਰਵਾਈ ਸਾਰੀ ਰਾਤ ਅਸੀਂ ਪਰੇਸ਼ਾਨ ਹੋਏ ਦਸ ਵਜੇ ਜਾ ਕੇ ਸਾਰੇ ਮਹੱਲੇ ਨੇ ਪਸੇ ਪਾਏ ਕੰਪਲੇਂਟ ਕੀਤੀ ਤਾਂ ਜਾ ਕੇ ਭਾਈ ਆਇਆ ਉਹ ਬੰਦਿਆਂ ਨੇ ਹੈ ਨਹੀਂ ਕੀਤਾ ਕਿ ਚਲੋ ਉੱਥੇ ਵੀ ਨਿਆਣੇ ਹੈਗੇ ਹੈਗੇ ਨੇ ਛੋਟੇ ਛੋਟੇ ਬੱਚੇ ਹੈਗੇ ਨੇ ਚਲੋ ਧਾਰ ਲਗਵਾਈ ਦੀਏ
ਹਾਂਜੀ ਅੱਜ ਕੱਲ ਕੋਈ ਕਿਸੇ ਦੇ ਬਾਰੇ ਨਹੀਂ ਸੋਚਦਾ ਜੀ
ਉਹ ਤੇ ਹੈ ਹੀ ਜੀ ਉਹ ਤੇ ਬਿਲਕੁਲ ਜੀ ਬਿਲਕੁਲ ਕੌਣ ਕਿਸੇ ਦਾ ਕਰਦਾ ਅਗਲੇ ਕਹਿੰਦੇ ਨੇ ਪਹਿਲੇ ਸਾਡਾ ਹੁੰਦਾ ਦੇ ਬਾਅਦ ਚ ਦੇਖਾਂਗੇ ਕਿਸੇ ਨੂੰ
ਚੀਨਾ ਦੁਬਾਰਾ ਫਿਰ ਦੇਖਾਂਗੇ ਕਿਸੇ ਦੇ ਬਾਰੇ
ਉਹ ਤਾਂ ਹੈ ਹੀ ਹੈ ਪਰ ਦੇਖੋ ਹਰ ਇੱਕ ਬਾਰੇ ਸੋਚਣਾ ਚਾਹੀਦਾ ਅਗਰ ਸਾਡੇ ਵੀ ਇੱਥੇ ਕੋਈ ਕੰਡੀਸ਼ਨ ਹੁੰਦੀ ਹੈ। ਕੋਈ ਇੱਦਾਂ ਦੀ ਗੱਲ ਹੁੰਦੀ ਤੇ ਬਿਜਲੀ ਦੱਸਾਂ ਤੇ ਆਈਏ ਅਸੀਂ ਵੀ ਇਹੀ ਕਹਿੰਦੇ ਹੁੰਦੇ ਚਲੋ ਲਗਾ ਦੋ ਬਈ ਕੋਈ ਗੱਲ ਨੀ ਕਹਿੰਦੀ ਹਰ ਇੱਕ ਘਰ ਅੱਜ ਕੱਲ ਤੁਹਾਨੂੰ ਪਤਾ ਹਰ ਇੱਕ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਕਿਤੇ ਬਜ਼ੁਰਗ ਹੈਗੇ ਨੇ ਨਹੀਂ ਬਹਿ ਸਕਦੇ ਹੈਗੇ ਕਮ ਸੇ ਕਮ ਇਹਨਾਂ ਕਰਕੇ ਥੋੜੀ ਬਹੁਤੀ ਹੀ ਦੇ ਦ ਸਿਆਣੇ ਤੇ ਕੱਟ ਹੀ ਲੈਂਦੇ ਨੇ
ਹਾਂਜੀ ਹਾਂਜੀ ਚ ਰਾਤ ਕੱਢਣੀ ਬੜੀ ਔਖੀ ਹੋ ਜਾਂਦੀ ਹੈ।
ਬਹੁਤ ਦਿਨ ਤੇ ਫਿਰ ਨਿਕਲ ਜਾਂਦਾ ਕਦੀ ਇੱਧਰ ਵੈ ਕਦੀ ਉੱਧਰ ਵੈ ਕਦੀ ਟਕਾ ਲੈ ਕਦੀ ਰਾਤ ਕੱਢਣੀ ਤੁਸੀਂ ਮੰਨੋਗੇ ਇੱਕ ਰਾਤ ਹੀ ਤੇ ਹੁੰਦੀ ਹੈ ਸਭ ਕੁਛ ਸੋਣ ਦੀ ਜਿੰਨਾ ਵਿੱਚ ਇਹਨਾਂ ਨੂੰ ਇਦਾਂ ਫਾਇਦਾ ਕਿਆ ਹੁੰਦਾ
ਹਾਂਜੀ-ਹਾਂਜੀ ਤੇ ਕੁੱਝ ਕਿਸੇ ਦੇ ਘਰ ਵੀ ਕੋਈ ਕਿੰਨਾ ਬਹਿ ਜਾਏਗਾ ਥੋੜੀ ਦੇਰ ਬੈਠ ਗਾ ਉਹ ਵੀ ਫਿਰ ਮੂੰਹ ਬਣਾ ਲਏਗਾ ਇਸ ਤਰ੍ਹਾਂ ਮੈਂ ਹਾਂਜੀ ਆਪਣੇ ਘਰ ਬੈਠੇ ਰਹੋ ਨਾ ਸਹੀ ਹੈਗਾ ਜਿਵੇਂ ਮਰਜ਼ੀ ਬਵੋ
ਆਪਣੇ ਘਰ ਵਰ ਰੀਸ ਵੀ ਹੈਨੀ ਜੇ ਕਿਤੇ
ਹਾਂ ਪਹਿਲਾਂ ਕੋਈ ਇੰਝ ਕਹਿੰਦਾ ਸੀ ਆਪਣਾ ਘਰ ਆਪਣਾ ਹੀ ਹੁੰਦਾ ਜੀ।
ਉਹ ਤੇ ਹੈ ਹੀ ਹੁਣ ਤਾਂ ਤੁਸੀਂ ਮੰਨੋਗੇ ਪਹਿਲੇ ਕੁਵਾਰੇ ਹੁੰਦੇ ਨਾ। ਅਸੀਂ ਜਿਵੇਂ ਪੇਕੇ ਜਾਣਾ ਜੋ ਮਤਲਬ ਖਬਾਰੇ ਹੁੰਦੇ ਆਪਣੇ ਪੇਕੇ ਫੀਲ ਹੁੰਦਾ ਨਾ ਉਹ ਵਿਆਹ ਤੋਂ ਬਾਅਦ ਕੋਈ ਨੀ ਹੁੰਦਾ ਜੇ। ਅਸੀਂ ਵੀ ਜਾਂਨੇ ਹਾਂ ਆਪਣੇ ਪੇਕੇ ਮੈਂ ਕਈ ਵਾਰੀ ਲਗਾਣਾ ਪਹਿਲਾਂ ਤਾਂ ਜੀਅ ਨੀ ਲੱਗਦਾ। ਦੋ ਤਿੰਨ ਦਿਨ ਤੇ ਜੀਅ ਲਾਉਂਦੇ ਰਹਿ ਜਾਂਦੇ, ਦੇ ਪਹਿਲੇ ਦੋ ਦਿਨ ਥਕਾਵਟ ਲਾਯੋ। ਉਸ ਤੋਂ ਬਾਅਦ ਦੋ ਤਿੰਨ ਦਿਨ ਘੁੱਲਣ ਮਿਲਣ ਨੂੰ ਲੱਗਦੇ ਨੇ, ਜਦੋਂ ਘੁੱਲਣ ਮਿਲਣ ਦੀ ਵਾਰੀ ਆਉਂਦੀ ਏ ਫਿਰ ਜੀਅ ਲੱਗਦਾ, ਉਸ ਤੋਂ ਬਾਅਦ ਘਰ ਆਂਦਾ ਜੀਅ ਕਰਦਾ, ਫਿਰ ਆਣ ਨੂੰ ਜੀਅ ਨਹੀਂ ਕਰਦਾ। ਐ ਹੀ ਪੰਗਾ ਜੇ
ਹਾਂਜੀ
ਹੋਰ ਹੋਰ, ਫੇਰ ਜੀਅ ਨਹੀਂ ਕਰਦਾ, ਕਿ ਛੱਡ ਪਰੇ। ਕੀ ਜਾਣਾ, ਫੇਰ ਉੱਥੋਂ ਰੋਣਾ, ਫੇਰ ਆਪਣੇ ਘਰ ਆਣਾ ਫੇਰ ਉਹੀ ਚੀਜ਼, ਫੇਰ ਉਹਨਾਂ ਦੀ ਯਾਦ ਆਣੀ। ਹ
ਹਾਂਜੀ, ਪੇਕੇ ਜਾ ਕੇ ਤੇ ਟੈਨਸ਼ਨ ਫਰੀ ਹੋ ਜਾਂਦਾ ਬੰਦਾ।
ਬਿਲਕੁਲ ਜੀ ਬਿਲਕੁਲ, ਪਰ ਹੁਣ ਅੱਜ ਕੱਲ੍ਹ ਤੁਸੀਂ ਮੰਨੋਗੇ, ਜਦੋਂ ਵਿਆਹ ਆ ਜਾਏ, ਨਾ ਕੁੜੀਆਂ ਦਾ ਫਿਰ ਉਹ ਟੈਨਸ਼ਨਾਂ ਵੀ ਕਿੱਥੇ ਰਹਿੰਦੀਆਂ, ਫਿਰ ਵੀ ਨਾ ਜੀ ਨਾ, ਫੇਰ ਤਾਂ ਸੋਹਰਿਆਂ ਦੀ, ਬਿਲਕੁਲ ਜੀ ਬਿਲਕੁਲ
ਹਾਂ
ਹਾਂਜੀ
ਹਾਂ ਪਹਿਲੇ ਮਹੀਨਾ, ਮਹੀਨਾ ਲਾਂਅ ਆਂਦਿਆਂ ਸੀ। ਅੱਜ ਕੱਲ ਕੋਈ ਨੀ ਆਉਂਦੀ, ਅੱਜ-ਕੱਲ ਇੱਕ ਦਿਨ ਵਾਸਤੇ ਵੀ ਨੀ ਜਾਦਿਆਂ ਬਈ ਅਸੀਂ ਪੇਕੇ ਹੋ ਆਇਏ।
ਹਾਂਜੀ, ਹਾਂਜੀ ਅੱਜ-ਕੱਲ ਨੀ ਰਹਿੰਦਿਆਂ, ਉਹ ਤੇ ਹੈ ਹੀ। ਕੋਈ ਨਹੀਂ, ਦੇਖੋ ਕੋਈ ਇਨਸਾਨ ਐਸੇ ਨੇ ਜਿਹੜੇ ਰਹਿ ਵੀ ਲੈਂਦੇ ਨੇ, ਰਹਿਣ ਵਾਲੇ, ਜਿਹਨਾਂ ਦੇ ਲਾਗੇ ਨੇ, ਜਾਂ ਜਿੰਨਾ ਦੇ ਦੂਰ ਨੇ, ਉਹ ਰਹਿ ਵੀ ਲੈਂਦੇ ਨੇ, ਪਰ ਚੀਜ਼ ਉਹੀ ਹੈ ਨਾ, ਜਿੰਨਾ ਮਰਜ਼ੀ ਰਹਿ ਲੋ, ਆਣਾ ਤੇ ਘਾਰ ਹੀ ਏ,
ਆਉਣਾ ਤਾਂ ਘਾਰ ਹੀ ਏ, ਸਹੀ ਗੱਲ ਐ।
ਜਿੰਨਾ ਮਰਜ਼ੀ ਦਿਨ ਰਹਿ ਲਓ, ਜਿੰਨਾ ਮਰਜ਼ੀ ਕਰ ਲਓ, ਬਈ ਏ ਸਾਡੇ ਪੇਕੇ ਨੇ, ਅਸੀਂ ਇੰਝ ਆ, ਯਾ ਉਝ ਆਂ ਹੁਣ ਜਿਹੜੇ ਦੂਰ ਆਲੇ, ਉਹਨਾਂ ਨੂੰ ਜ਼ਿਆਦਾ ਦੀ ਕਤੇ ਜਿਹੜੇ ਲਾਗੇ ਆ, ਉਹਨਾਂ ਨੂੰ ਇੰਨੀ ਦਿੱਕਤ ਨੀ ਉਹ ਆਉਦੇ ਜਾਂਦੇ ਰਹਿੰਦੇ ਨੇ, ਮਿਲਦੇ ਰਹਿੰਦੇ ਨੇ, ਪਿਆਰ ਪਿਆ ਰਹਿੰਦਾ। ਉਹ ਜਿਹੜੇ ਦੂਰ ਆਲੇ ਨੇ, ਦੋ ਚਾਰ ਦਿਨ ਜਾਣਗੇ, ਹਫ਼ਤਾ ਬੰਦ ਰਹਿਣਗੇ ਆ ਦੀ ਵਾਪਸੀ, ਫਿਰ ਪਤਾ ਵੀ ਲੱਗਦਾ, ਹਾਂ ਵੀ ਰਹਿ ਕੇ ਆਏ ਨੇ।
ਹਾਂਜੀ,
ਹਾਂਜੀ, ਹੋਰ ਦੱਸੋ, ਤੁਹਾਡੇ ਘਰੇ ਠੀਕ ਨੇ ਸਾਰੇ?
ਸਭ ਵਧੀਆ, ਤੁਸੀਂ ਦੱਸੋ?
ਵਧੀਆ, ਬਸ ਵਧੀਆ ਜੀ, ਤੁਸੀਂ ਆਪਣਾ ਦੱਸੋ, ਤੁਹਾਡੇ ਨਿਆਣੇ ਠੀਕ ਨੇ?
ਹਾਂਜੀ-ਹਾਂਜੀ, ਸਾਡੇ ਨਿਆਣੇ ਠੀਕ ਨੇ,
ਚਲੋ ਵਧੀਆ ਹੀ ਸਬ, ਚਲੋ ਠੀਕ ਹੈ, ਭੈਣ ਜੀ ਸਤਿ ਸ਼੍ਰੀ ਅਕਾਲ। ਅਕਾਲ ਜੀ, ਫੇਰ ਕਰਾਂਗੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਅ
ਹੂੰ,